ਸਸ਼ੀ ਕਾਲ ਜੀ।
ਸ਼ਸੀ ਕਾਲ ਜੀ, ਕੀ ਹਾਲ ਚਾਲ। ਜੀ ਬੋਤ ਵਦੀਆ ਤੁਸੀ ਸੁਨਾਓ।
ਸਾਡੇ ਵੀ ਵਦੀਆ।
ਕੀ ਕਰਦੇ ਪੇ ਓ।
ਕੁਛ ਨੀ ਬੱਸ ਮੈਂ ਕਯਾ ਤੁਆਨੂੰ ਮੈ ਪੁੱਛਦੀ ਆ ਕੀ ਮਤਲਬ ਆੱਜ-ਕਾੱਲ ਮਤਲਬ ਜਿਵੇਂ ਲੋਕ ਆਪਦੇ ਲੋਕ ਟਾਈਮ ਪਾਸ ਲਈ ਮੂਵੀ ਵੇਖਦੇ ਆ। ਕਈ ਲੋਕ ਮੂਵੀ ਵੇਖਣ ਚਲੇ ਜਾਂਦੇ ਨੇ ਕਈ ਜਿਵੇਂ ਬੁੱਕ ਵਗੈਰਾ ਰੀਡ ਕਰਦੇ ਨੇ,
ਹਾਂਜੀ-ਹਾਂਜੀ,
ਉਹ ਮੈਂ ਕਿਹਾ ਚਲੋ ਪੁੱਛਦੇ ਆ ਉਹਦੇ ਬਾਰੇ ਚ ਡਿਸਕਸ ਕਰਦੇ ਆ ਕਿਤੇ ਜ਼ਿਆਦਾ ਬੈਨੀ ਮਤਲਬ ਬ ਕੀ ਬੈਨੀਫਿਟ ਤੇ ਇਹਨਾਂ ਦੇ ਮਤਲਬ ਬੈਨੀਫਿਟ ਵੀ ਪਤਾ ਲੱਗ ਜਾਂਦੇ ਕੀ ਫਾਇਦੇ ਨੇ ਕੀ ਨੁਕਸਾਨ ਨੇ,
ਸਹੀ ਗੱਲ ਐ ਨਹੀਂ ਦੇਖੋ ਗੱਲ ਅੱਜ ਦੋਨਾਂ ਦੇ ਆਪਣੇ-ਆਪਣੇ ਫਾਇਦੇ ਐ। ਦੋਨੋ-ਦੋਨੋ ਇੱਕ ਕਹਿੰਦੇ ਆ ਕਿ ਦੋ ਜਿਵੇਂ ਹੁਣ ਟੀ ਵੀ ਐ ਉਹ ਮਨੋਰੰਜਨ ਦਾ ਸਾਧਨ ਐ ਠੀਕ ਐ। ਤੇ ਪੜ੍ਹਾਈ ਅ ਕਿਤਾਬਾਂ ਪੜ੍ਹਨ ਵਾਸਤੇ ਇੱਕ ਮਜ਼ਾ ਇੱਕ ਅਲੱਗ ਹੀ ਮਜ਼ਾ ਐ ਉਹ ਵੀ ਇੱਕ ਮਨੋਰੰਜਨ ਐ ਦੋਨੋ ਆਪਣੀ ਜਗ੍ਹਾ ਸਹੀ ਐ। ਫਿਲਮਾਂ ਚ ਆਪਾਂ ਫਿਲਮਾਂ ਚ ਆਪਾਂ ਕਹਾਣੀਆਂ ਦੇਖਦੇ ਆ ਲੋਕਾਂ ਦੇ ਤੇ ਉਹੀ ਕਹਾਣੀਆਂ ਆਪਣੇ ਬੁੱਕਸ ਚ ਵੀ ਆਦੀਆਂ ਨੇ,
ਹੂੰ-ਹੂੰ, ਨਹੀਂ ਉਹ ਤਾਂ ਹੁੰਦਾ ਹੀ ਐ ਦੇਖੋ ਕਈ ਫਿਲਮਾਂ ਹੁੰਦੀਆਂ ਨੇ ਜਿਹੜਾ ਸਾਨੂੰ ਮਤਲਬ ਜਿਹਦੇ ਨਾਲ ਸਾਨੂੰ ਨੌਲੇਜ ਵੀ ਮਿਲਦੀ ਐ ਤੁਹਾਨੂੰ ਪਤਾ ਈ ਐ। ਕਈ ਫਿਲਮਾਂ ਹੁੰਦੀਆਂ ਨੇ ਜਿਹਦੇ ਨਾਲ ਪਤਾ ਲੱਗਦਾ ਸਾਡਾ ਇਤਿਹਾਸ ਵਗੈਰਾ ਸਾਨੂੰ ਪਤਾ ਲੱਗਦਾ ਐ।
ਸਹੀ-ਸਹੀ ਗੱਲ ਐ।
ਕਈ ਵਾਰ ਹੁੰਦਾ ਐ ਕਿ ਆਪ ਆਪਾਂ ਕਿਤਾਬਾਂ ਚ ਪੜ੍ਹਦੇ ਆ ਤਾਂ ਓ ਸਾਨੂੰ ਥੋੜ੍ਹਾ ਜਾ ਮਤਲਬ ਓ ਬੋਰਿੰਗ ਜਾ ਲੱਗਦਾ ਜਾ ਕੁੱਛ ਹੁੰਦਾ ਕਈ ਵਾਰ ਬੱਚੇ ਨਈ ਵੀ ਪੜ੍ਹਦੇ ਤੁਹਾਨੂੰ ਪਤਾ ਈ ਐ ਬੋਰਿੰਗ ਹੋ ਜਾਂਦਾ ਤਾਂ ਬੱਚੇ ਕਈ ਵਾਰ ਇੰਟਰਸਟ ਨਹੀਂ ਲੈਂਦੇ ਇਨ ਸਭ ਚੀਜ਼ਾਂ ਲਈ ਅ ਫਿਲਮਾਂ ਨਾਲ
ਪਰ ਬੱਚਿਆਂ ਨੂੰ ਨਾ ਕੈਂਦੇ ਓ ਓਦਾਂ ਦਾ ਬਣਾਣਾ ਚਾਈਦਾ ਮੋਲਡ ਕਰਨਾ ਚਾਈਦਾ। ਬੱਚਿਆਂ ਨੂੰ ਕਿ ਬੱਚੇ ਕਿਤਾਬਾਂ ਵੱਲ ਵੀ ਧਿਆਨ ਦੇਣ। ਉਨਾਂ ਨੂੰ ਨਵੀਂ
ਨਈ ਓ ਤਾਂ ਹੈ ਈ ਨਈ ਕਦੇ-ਕਦੇ ਜਿਵੇਂ ਆਪਾਂ ਮੂਵੀ ਵੇਖਦੇ ਆ ਕਦੇ ਕਦੇ-ਕੋਈ ਮੂਵੀ ਵੇਖ ਲਈ ਆਪਾਂ ਕੇੜਾ ਜੇੜ੍ਹੇ ਜੋ ਲੋਕੀ ਦੇਖੋ ਰੋਜ਼ ਮੂਵੀ ਵੇਖਦੇ ਆ ਓ ਤਾਂ ਚਲੋ ਅਸੀਂ ਵੀ ਸਮਝਦੇ ਆ ਓਦੇ ਨਾਲ ਤਾਂ ਦੇਖੋ ਟਾਈਮ ਦੀ ਬਰਬਾਦੀ ਹੁੰਦੀ ਐ ਜੇੜਾ ਆਪਾਂ ਬੋਤ ਯਾਦਾ ਮੂਵੀ ਵੇਖਦੇ ਆ।
ਸਈ ਗੱਲ ਕਿਆ ਤੁਸੀਂ ਬਿਲਕੁੱਲ ਤੇ ਓ ਕਿਤਾਬਾਂ ਪੜ੍ਹਨ ਨਾਲ ਸਾਡੀ ਕਲਪਨਾ ਸ਼ਕਤੀ ਵੱਧਦੀ ਐ ਜੀਂਦੇ ਨਾਲ ਆਪਾਂ ਦਿਮਾਗ ਤੌਰ ਤੇ ਵੀ ਕੈਂਦੇ ਤੇਜ਼ ਹੋ ਜਾਂਦਾ ਦਿਮਾਗ ਵੀ। ਕਿਉਂਕਿ ਉਦੇ ਚ ਆਪਾਂ ਕਈ ਤਰ੍ਹਾਂ ਦੇ ਵਿਗਿਆਨਿਕ ਬਾਰੇ ਕਈ ਕ ਕਿਸੇ ਚੀਜ਼ਾਂ ਬਾਰੇ ਕਵੀਆਂ ਬਾਰੇ ਬੋ ਚੀਜ਼ਾਂ ਇਹੋ ਜੀਆਂ ਜੇੜੀਆਂ ਦੁਨੀਆਂ ਦੀ ਆਪਾਂ ਨੂੰ ਸੁਣਨ ਨੂੰ ਮਿਲਣ ਦੇਖਣ ਨੂੰ ਮਿਲਦੀਆਂ ਨੇ। ਆਪਾਂ ਉਨਾਂ ਨੂੰ ਦਿਮਾਗ ਚ ਰੱਖਦੇ ਆ। ਏ ਚੀਜ਼ਾਂ ਬੜੀਆਂ ਆਪਣੇ ਕੰਮ ਆਦੀਆਂ ਨੇ ਅੱਗੇ ਜਾ ਕੇ ਕਦੀ ਜਿਵੇਂ ਕੋਈ ਬੱਚੇ ਪੇਪਰ ਦੇਣ ਗਏ ਐ ਕਿਤੇ ਉੱਥੇ ਕੋਈ ਏਹੋ ਜੀ ਚੀਜ਼ ਹੁੰਦੀ ਜੇੜੀ ਕਿਤਾਬਾਂ ਚ ਪੜ੍ਹੀ ਆਪਾਂ ਨੂੰ ਯਾਦ ਆ ਜਾਂਦੀ ਐ।
ਬਿਲਕੁੱਲ ਠੀਕ ਕਿਆ ਤੁਸੀਂ ਓ ਤਾਂ ਹੁੰਦਾ ਈ ਕਿਤਾਬਾਂ ਨਾਲ ਦੇਖੋ ਕਿਤਾਬਾਂ ਨਾਲ ਤਾਂ ਆਪਾਂ ਨੂੰ ਮਤਲਬ ਇੱਕ ਤਾਂ ਦੇਖੋ ਤੁਹਾਡਾ ਦਿਮਾਗ ਵੀ ਵੱਧਦਾ ਇੱਕ ਸਾਨੂੰ ਚੀਜ਼ਾਂ ਯਾਦ ਵੀ ਰੈਂਦੀਆਂ ਨੇ ਪੜ੍ਹੀ ਪੜ੍ਹੀਆਂ ਵਾਂ ਚੀਜ਼ਾਂ ਯਾਦਾ ਅੱਛੇ ਤਰੀਕੇ ਨਾਲ ਯਾਦ ਰਹਿੰਦੀਆਂ ਨੇ। ਸਾਡੀ ਨੌਲੇਜ ਵੀ ਵੱਧਦੀ ਐ ਓਦੇ ਨਾਲ ਔਰ ਸਾਡ ਦੇਖੋ ਪੜ੍ਹਾਈ ਵਿੱਚ ਓ ਮਨ ਵੀ ਲੱਗਦਾ ਆਪਾਂ ਕਿਤਾਬਾਂ ਰੀਡ ਕਰਦੇ ਕਿਤਾਬਾਂ ਪੜ੍ਹਦੇ ਆ ਤਾਂ।
ਸਈ ਗੱਲ ਕਈ ਤੁਸੀ ਬਿਲਕੁੱਲ ਫਿਲਮਾਂ ਵੇਖ ਨਾਲ ਫਿਲਮਾਂ ਦੇਖਣ ਦਾ ਅਲੱਗ ਮਨੋਰੰਜਨ ਐ ਓਦੇ ਨਾਲ ਕੀ ਕੇਦੇ ਐ ਇੱਕੋ ਆਪਾਂ ਤਰੋਂ ਤਾਜਾ ਹੋ ਜਾਨੇ ਆ ਜਿਵੇਂ ਆਪਾਂ ਸਵੇਰੇ ਵੋਕ ਸੈਰ ਤੇ ਕਰਨ ਜਾਨੇ ਆ ਓਦਾਂ ਈ ਤਰੋ ਤਾਜ਼ਾ ਹੋ ਜਾਂਨੇ ਆ ਏਂਦੇ ਵ ਤੇ ਵੀ ਮਨੋਰੰਜਨ ਹੁੰਦਾ ਇੱਕ ਜਦੋਂ ਆਪਾਂ ਕੱਠੇ ਥੇ ਥੀਏਟਰ ਚ ਜਾਂਨੇ ਆ ਫਿਲਮ ਦੇਖਨ ਤੇ ਅਲੱਗ ਈ ਮਜ਼ਾ ਆਂਦੈ ਆਪਨੇ ਫਰੈਂਡ ਸਰਕਲ ਆਪ
ਹਾਂ ਓ ਤਾਂ ਹੁੰਦਾ ਈ ਚਲੋ ਕਭੀ ਕਦੇ ਫੈਮਿਲੀ ਨਾਲ ਚਲੇ ਗਏ ਯਾ ਫਰੈਂਡ ਸਰਕਲ ਨਾਲ ਜਿਨੇ ਨਾਲ ਵੀ ਮਤਲਬ ਹੁੰਦੈ। ਕੀ ਚਲੋ ਥੋੜਾ ਆਪਸ ਚ ਬੰਦਾ ਮਿਲ ਵੀ ਲੈਂਦਾ ਇੱਕ ਦੂਜੇ ਨਾਲ। ਔਰ ਫੈਮਲੀ ਦਾ ਟਾਈਮ ਪਾਸ ਸ ਵੀ ਹੋ ਜਾਂਦਾ ਇੱਕ ਦੂਜੇ ਨਾਲ, ਮਨੋਰੰਜਨ ਵੀ ਹੋ ਜਾਂਦਾ ਇੱਕ ਦੂਜੇ ਨਾਲ, ਓ ਕਿਤਾਬਾਂ ਨਾਲ ਆਪ ਐ ਹੈ ਕੀ ਆਪਾਂ ਕਿਤਾਬਾਂ ਪੜ੍ਹਦੇ ਆ ਤਾਂ ਓਦੇ ਨਾਲ ਕੀ ਹੁੰਦੈ ਕੀ ਆਪਾਂ ਕਿਤਾਬ ਪੜ੍ਹ ਕੇ ਇੱਕ ਕਿਤਾਬ ਪੜ੍ਹੀ ਆਪਾਂ ਜਿਵੇਂ ਮੈਂ ਪੜ੍ਹ ਵੀ ਮੈਂ ਅੱਗੇ ਮਤਲਬ ਕਿਸੇ ਨੂੰ ਦੇ ਸਕਦੀ ਆਂ ਪੜ੍ਹਨ ਲਈ ਕੀ ਐ ਵਦੀਆ ਕਿਤਾਬ ਐ ਤੂੰ ਵੀ ਪੜ੍ਹ ਕੇ ਵੇਖ ਲੈ।
ਸਈ ਗੱਲ ਜਿਵੇਂ ਪੈਲਾਂ ਨਾ ਦਾਦੀ ਤੇ ਨਾਨੀ ਦੇ ਨੁਸਖੇ ਆਂਦੇ ਹੁੰਦੇ ਸੀ। ਲੋਕੀ ਕੀ ਕਰਦੇ ਓ ਕਿਤਾਬਾਂ ਤੋਂ ਪੜ੍ਹਦੇ ਸੀ ਕਿ ਕੀ-ਕੀ ਨੁਕਸੇ ਐ ਓ ਅੱਜ ਘਰਾਂ ਚ ਯੂਜ ਕਰਦੇ ਐ। ਓਈ ਆਪਣੇ ਬੱਚਿਆਂ ਤੇ ਯੂਜ ਕਰਦੀ ਓਈ ਮਤਲਬ ਵਰ ਵਰਤਦੀ ਜਾਂਦੀ ਐ ਤੇ ਨਾ ਓ ਚੀਜ਼ ਨਾ ਕਈ ਵਾਰ ਕਿਸੇ ਨੂੰ ਆਪਾਂ ਬਾਏ ਚਾਂਸ ਕੋਈ ਬਿਮਾਰ ਹੋ ਜਾਂਦੈ ਓਨੂੰ ਆਪਾਂ ਜਦੋਂ ਪੜ੍ਹਿਆ ਹੁੰਦੈ ਨਾ ਤਾਂ ਆਪਨੇ ਦਿਮਾਗ ਚੋਂ ਓਸੇ ਵੇਲੇ ਨਿਕਲ ਜਾਂਦਾ ਪਰ ਓਸ ਵੇਲੇ ਦੱਸਣ ਜੋਗੇ ਹੁੰਦੇ ਆ। ਕਿ ਹਾਂ ਬਈ ਸਾਨੂੰ ਪਤਾ ਐ ਤੁਸੀਂ ਏ ਕਰੋ।
ਨਈ ਕਈ ਵਾਰ ਹੁੰਦੈ ਆਪਾਂ ਬੁਲ ਵੀ ਜਾਂਦੇ ਆਂ ਤਾਂ ਆਪਾਂ ਕਿਤਾਬ ਤੋਂ ਸਾਡੇ ਕੋਲ ਹੁੰਦੀ ਐ ਤਾਂ ਆਪਾਂ ਕਿਤਾਬ ਚੋਂ ਵੇਖ ਕੇ ਵੀ ਦੱਸ ਸਕ ਦੇ ਆਂ ਓਸ ਇਨਸਾਨ ਨੂੰ ਵੀ ਹਨਾ ਓ ਬਾਕੀ
ਕਈ ਵਾਰੀ ਨਈ ਵੀ ਹੁੰਦੀ ਕਤਾਬ ਆਪਨੇ ਕੋਲ। ਆਪਾ ਕਈ ਐਹੋ ਜੀ ਜਗਾ ਤੇ ਬੈਠੇ ਆ ਆਪਾਂ ਹਰ ਵਾਰੀ ਕਤਾਬਾਂ ਨੂੰ ਨਾਲ ਲੈਕੇ ਨਈ ਜਾ ਸਕਦੇ। ਪਰ ਆਪਾ ਕਤਾਬਾਂ ਨੂੰ ਸਿਰਫ ਉਦੋਂ ਈ ਲੈਕੇ ਜਾ ਸਕਦੇ ਆ ਕਿਤੇ ਆਪਾਂ-ਆਪਾਂ ਕਿਤੇ ਟਰੇਨ ਤੇ ਜਾਰੇ ਆ। ਵੀ ਘੁੰਮਣ ਜਾਰੇ ਆਂ, ਤੇ ਜਦੋ ਆਪਾਂ ਕਈ ਵਾਰ ਫੋਨ ਤੋਂ ਬੋਰ ਹੋ ਜਾਨੇ ਆਂ ਬੈਟਰੀ ਚਲੀ ਜਾਂਦੀ ਐ ਆਪਨੇ ਕੋਲ ਕੋਈ ਹੋਰ ਓਪਸ਼ਨ ਨੀ ਹੁੰਦਾ ਫੋਨ ਦੀ ਤੇ ਆਪਾਂ ਕੀ ਕਰਦੇ ਆਂ ਕਤਾਬ-ਕਤਾਬ ਹੁੰਦੀ ਐ ਤੇ ਪੜ ਲੈਣ
ਪੜ ਲੇਨੇ ਆ ਆਪਦੇ ਕੋਲ ਹੋ ਤਾ ਬੰਦਾ ਪੜ ਵੀ ਲੈਂਦੈ ਚਲੋ ਥੋੜੀ ਦੇਰ ਕਿਤਾਬ ਪੜ ਲੀ। ਤੇ ਐਈ ਹੁੰਦੈ ਕਿ ਅੱਧਾ ਘੰਟਾ ਵੀ ਪੜੀਏ ਆਪਾ ਡੇ ਥੋੜੀ-ਥੋੜੀ ਕਰਕੇ ਚਲ ਕਈ ਵਾਰ ਹੁੰਦੈ ਕੋਈ ਸਟੋਰੀ ਆਪਾਂ ਪੜਦੇ ਆਂ ਨਾ ਓ ਜਾਦਾ ਵੱਡੀ ਹੁੰਦੀ ਐ ਤਾਂ ਆਪਾਂ ਇੱਕ ਦਿਨ ਚ ਨਈਂ ਪੜ ਸਕਦੇ ਤਾਂ ਆਪਾਂ ਥੋ ਕੀ ਕਰਦੇ ਨੇ ਸਾਡਾ ਇੰਟਰਸਟ ਬਨੇਆ ਹੁੰਦੈ ਤਾ ਥੋੜੀ ਦੇਰ ਪੜ ਲੀ ਫੇਰ ਥੋੜੀ ਦੇਰ ਬਾਦ ਫਿਰ ਪੜ ਲੀ ਬੰਦੇ ਨੇ, ਮੂਵੀ ਚ ਤਾ ਕੀ ਹੁੰਦੈ ਕਿ ਆਪਾਂ ਨੂੰ ਇੱਕ ਵਾਰੀ ਬੈ ਕੇ ਤਾ ਢਾਈ ਦੋ ਢਾਈ ਘੰਟੇ ਦੀ ਜੇੜੀ ਮੂਵੀ ਆ ਓ ਵੇਖਨੀ ਈ ਵੇਖਨੀ ਐ ਕਈ ਵਾਰ ਸਾਡਾ ਇੰ ਟਰਸਟ ਨਈ ਵੀ ਹੁੰਦਾ ਤਾ ਆਪਾਂ ਵਿੱਚ ਛੱਡ ਕੇ ਚਲੇ ਜਾਂਦੇ ਨੇ ਤੁਆਨੂੰ
ਸਈ-ਸਈ ਕਿਆ ਤੁਸੀ ਬਿਲਕੁਲ ਸਈ ਕਿਆ ਬਿਲਕੁਲ।
ਐ ਹੈ ਕਿ ਮਤਲਬ ਦੇਖੋ ਸਾਡਾ ਦੋਨਾਂ ਦਾ ਆਪਦਾ-ਆਪਦਾ ਹੈ ਕਿ ਕੀ ਓਦੇ ਨਾਲ ਵੀ ਕੀ ਵੀ ਮੂਵੀਆ ਨਾਲ ਕਿਤਾਬ ਮੂਵੀ ਦੇਖਦੇ ਆਂ ਆਪਾਂ ਯਾ ਕੁਛ ਕਰਦੇ ਆਂ ਤਾਂ ਓਦੇ ਨਾਲ ਵੀ ਸਾਡੀ ਕਈ ਵਾਰ ਨੌਲੇਜ ਬੜਦੀ ਐ ਸਾਡੀ ਪੜਾਈ ਨੂੰ ਵੀ ਸਾਡੀ ਮਦਦ ਹੋ ਜਾਂਦ ਹੈਲਪ ਹੋ ਜਾਂਦੀ ਐ ਥੋੜੀ ਬਹੁਤ, ਕਈ ਫਿਲਮਾਂ ਐਵੇਂ ਜਿਆਂ ਆਂਦੀਆਂ ਨੇ
ਕਈ ਜਿਵੇਂ ਕਈ ਪੰਜਾਬੀ ਫਿਲਮਾਂ ਆਂਦੀਆਂ ਨੇ, ਜਿਨਾਂ ਦਾ ਦ੍ਰਿਸ਼ ਏਨਾ ਵਦੀਆ ਹੁੰਦੈ, ਜੇੜਾ ਆਪਣੇ ਦਿਲ ਨੂੰ ਨਾ ਔਰ ਦਿਲਚਸਪ ਬਣਾਨਗੇ, ਇੰਨਾ ਦਿਲਚਸਪ ਹੋਂਦਾ ਕੈ ਹੋਰ ਵਦੀਐ ਲੱਗਦੈ ਕਿ ਹਾਂ ਬਾਈ ਇਸ ਮੂਵੀ ਨੂੰ ਨਾ ਦੇਖਨ ਦਾ ਮਜਾ ਏ, ਇੱਕ ਵਾਰੀ ਵੇਖਨ ਦੀ ਬਜਾਏ ਦੂਸਰੀ ਵਾਰ ਫੇਰ ਵੇਖਨ ਨੂੰ ਦਿਲ ਕਰਦਾ਼। ਕਈ ਵਾਰ ਏਹੋ ਜਿਆ ਵੀ ਮੂਵੀ ਹੁੰਦੀਆਂ ਨੇ।
ਨੀ ਓਸ ਤਾ ਹੁੰਦਾ ਈ ਐ। ਕਈ ਮੂਵੀਆਂ ਹੋਂਦੀਐਂ ਜਿਵੇਂ ਜੋ, ਜੋ ਸਾਨੂੰ ਦੇਸ਼ ਨਾਲ ਆਪਦੇ ਜੋੜ ਦੀਆਂ ਨੇ, ਦੇਸ਼ ਦੇ ਉੱਤੇ ਬੰਨੀ ਹੁੰਦੀ ਐ, ਤਾਂ ਆਪਾਂ ਨੂੰ ਵੀ ਪਤਾ ਲੱਗਦਾ ਐ ਕਿ ਸਾਡੇ ਦੇਸ਼ ਨਾਲ ਰੂਬੂ ਉ ਕਰਾਂਦੀਆਂ ਨੇ, ਕਿ ਐਸ ਸਾਡੇ ਦੇਸ, ਦੇਸ਼ ਵਿੱਚ ਹੋਯਾ ਸੀ, ਯਾ ਕੁੱਛ ਐ।
ਸਈ ਗਾੱਲ ਐ। ਦੇਖੋ ਦੋਨਾਂ ਦੇ ਨਾ ਆਪਨੇ- ਆਪਨੇ ਫੈਦੇ ਆ, ਸਈ ਗਾੱਲ ਐ। ਦੋਵੇਂ, ਦੋਨੋ ਈ ਬੋਤ ਜ਼ਰੂਰੀ ਐ। ਤੇ ਏਕ ਕੈਂਦੇ ਨੈ ਮੌਕੇ ਦੀ ਸੰਮਾਲ ਵਾਸਤੇ ਦੋਨੋ ਚੀਜ਼ਾਂ ਦੀ ਜ਼ਰੂਰਤ ਐ ਆਪਾਂ ਨੂੰ।
ਨੀ ਓ ਤਾ ਹੁੰਦਾ ਈ ਐ ਦੇਖੋ, ਆਪਾ ਫਾਲਤੂ ਮੂਵੀ ਵੇਖਾਂਗੇ, ਹਰ ਰੋਜ਼ ਮੂਵੀ ਵੇਖ ਖੰਚ ਆਪਦਾ ਟਾਈਮ ਬਰਬਾਦ ਕਰਾਂਗੇ, ਤਾਂ ਓਤਾ ਸਾਡੇ ਟਾਈਮ ਦੀ ਵੀ ਬਰਬਾਦੀ ਐ।
ਸਈ ਗਾੱਲ ਐ, ਜੇ ਇਨਾਂ ਦੋਨਾਂ ਤੋ ਆਪਾ ਕੋਈ ਨਾ ਕੋਈ ਚੀਜ਼ਾਂ ਸਿੱਖਦੇ ਈ ਆਂ।
ਬਿਲਕੁਲ। ਕਿਤਾਬਾ ਨਾਲ ਥੋੜਾ ਜਾ ਜਾਦਾ ਸਾਨੂੰ ਫਾਯਦਾ ਹੋ ਜਾਂਦਾ ਐ, ਬਿਲਕੁਲ- ਬਿਲਕੁਲ। ਓ ਓਤਾ ਤਾਨੂੰ ਪਤੈ, ਐਵੇਂ ਜੀ ਦੌਲਤ ਐ ਜੋ ਕਦੇ ਘੱਟ ਈ ਨੀ ਹੁੰਦੀ।
ਸਈ ਗਾੱਲ ਕਈ, ਓਹ ਧਾਰਮਿਕ ਚੀਜ਼ਾਂ ਕਈਂ ਵਾਰ ਮੂਵੀਜ਼ ਏਨੀਆਂ ਵਦੀਆ ਹੁੰਦੀਆਂ ਨੇ। ਜੋ ਆਪਾ ਕਿਤਾਬਾ ਚ ਦੇਖ, ਕਈ ਵਾਰ ਸੁਣਦੇ, ਆਪਾ ਪੜਦੇ ਆਂ। ਪਰ ਜੇੜਾ ਦੇਖਨ ਤੇ ਮਜ਼ਾ ਆਂਦਾ ਐ ਨਾ, ਓ ਅਲੱਗ ਈ ਚੀਜ਼ ਹੁੰਦੀ ਕਿ ਐੱਦਾ ਕੋਜ ਹੋਯਾ ਆ।
ਬਿਲਕੁਲ- ਬਿਲਕੁਲ ਓ ਕਈ ਹੁੰਦਾ ਕਿ ਕਈ ਮੂਵੀਆਂ ਐਵੇਂ ਜਿ ਬਨੀਆਂ ਹੁੰਦੀਆਂ ਨੇ। ਡੋਮੀਨੇਟਰੀ ਜਿਵੇਂ ਅੱਜ-ਕੱਲ ਆ ਜਾਂਦੀਆਂ ਨੇ, ਤਾਂ ਬੱਚਯਾਂ ਵੀ ਛੋਟੇ ਬੱਚੇ ਨੂੰ ਆਪ ਆਪਾ ਵਖਾਂਦੇ ਆ, ਤਾਂ ਓਵੀ ਥੋੜਾ ਜਾ ਇੰਟਰਸਟ ਲੈਕੇ ਵੇਖਦਾ ਐ, ਓਨੂੰ ਵੀ ਫੇਰ ਥੋੜੀ ਜਿ ਨੌਲੇਜ ਹੁੰਦੀ ਆ। ਦੀ ਦੀਨ ਦੁਨੀਆਂ ਦੀ, ਸਾਰੇ ਸ਼ ਲੋਕਾਂ ਦੀ, ਸਮਾਜ ਦੀ ਸਬ ਦੀ, ਮਤਲਬ ਥੋੜੀ ਜਿ ਨੋਲੇਜ ਵੱਧ
ਫਰਕ ਪੈਦਾ ਐ, ਵੱਧਦੀ ਆ-ਵੱਧਦੀ ਆ, ਬਿਲਕੁਲ ਸਹੀ ਗੱਲ ਕੀਤੀ ਤੁਸੀਂ। ਤੇ, ਕਿਤਾਬਾਂ ਨਾਲ ਇਹ ਹੈ, ਕਿਤਾਬਾਂ ਪੜਨ ਨਾਲ ਆਪਣਾ ਧਿਆਨ ਹੈ ਜਿਹੜਾ ਉਂਦੀ ਧਿਆਨ ਤੇ ਸੋਚਣ ਦੀ ਸ਼ਕਤੀ ਹੈ, ਉਹ ਹਮੇਸ਼ਾ ਵੱਧਦੀ ਆ ਅਪਨੀ।
ਬਿਲਕੁਲ।
ਹਾਂ, ਕਿਉਂਕਿ ਕਿਤਾਬਾਂ ਨਾਲ ਨਾ ਕਹਿੰਦੇ ਦਿਮਾਗ ਕਹਿੰਦੇ ਤੇਜ਼ ਹੁੰਦਾ। ਇਹੳ ਕਹਿੰਦੇ, ਕਿਉਂਕਿ- ਕਿਉਂਕਿ ਆਪਾ ਦੁਨੀਆਂ ਭਰ ਦੀਆਂ ਚੀਜ਼ਾਂ ਉਂਨਦੇ ਵਿੱਚ ਦੇਖਦੇ ਹਾਂ, ਆਪਾਂ ਕਦੇ ਹੁਣ ਨਿਊਜ਼-ਪੇਪਰ ਆਂਦੇ ਹੈ। ਤੇ, ਨਿਊਜ਼ਪੇਪਰ ਨੂੰ ਵੀ ਆਪਾਂ ਪੜਦੇ ਹਾਂ ਨਾ, ਪਹਿਲਾਂ ਲੋਕੀ ਜ਼ਮਾਨੇ 'ਚ ਪ ਨੀ, ਪਹਿਲਾਂ-ਪਹਿਲਾਂ ਲੋਕ ਇਕੱਠੇ ਸੀ ਇੱਥੇ ਪਹਿਲਾ ਥੀਏਟਰ ਬਣੇ ਹੋਏ ਹੁੰਦੇ ਸੀ, ਤੇ ਉਹ ਜਿਂਵੇਂ ਛੋਟੇ ਛੋਟੇ ਬਣੇ ਹੋਏ ਸੀ, ਲੋਕ ਕਿੰਨੇ ਕ ਲੋਕ ਜਾਂਦੇ ਸੀ, ਜਿੰਨਾ ਕੋਲ ਪੈਸੇ ਦੀ ਇੰਨੀ ਸਹੂਲਤ ਹੁੰਦੀ ਸੀ, ਤੇ ਉਹੀ ਜਾ ਪਾਂਦੇ ਸੀ, ਇਹ ਚੀਜ਼। ਪਰ ਅੱਜ ਦੇ ਟਾਈਮ'ਚ ਤੁਸੀਂ ਵੇਖਿਆ ਹੀ ਏ, ਅੱਜ ਦੇ ਟਾਈਮ ਹਰ ਕੋਈ ਜਾ ਪਾਂਦਾ ਹੈ। ਅੱਜ ਤ ਕੋਈ, ਹਾਂ। ਸਹੀ ਗੱਲ ਐ ਇਥੇ ਕਹਿੰਦੇ ਕਿ ਦੋਨੋ ਚੀਜਾ ਅਪਣੀ-ਅਪਣੀ ਇਹਨਾਂ ਦੋਨਾਂ ਦੀ ਅਹਿਮੀਅਤ ਹੈ, ਅਪਨੇ ਪਾ
ਬਿਲਕੁਲ, ਨਹੀਂ ਚਲੋ ਵਧੀਆ ਏ ਦੇਖੋ, ਜਿਨਾਂ ਦਾ ਕਿਤਾਬ, ਮੈਂ ਤਾਂ ਕਹਿੰਦੀ ਹਾਂ ਕਿਤਾਬਾਂ ਜ਼ਿਆਦਾ ਪੜਨੀ ਚਾਹੀਦੀ ਆ ਸਭ। ਆਪਾ ਲੋਕਾਂ ਨੂੰ, ਥੋੜ੍ਹੀ ਉਹਦੇ ਨਾਲ ਸਾਡੀ ਨੌਲੇਜ ਵੀ ਵੱਧ ਜਾਂਦੀ ਐ, ਤਾਂ ਨਾਲ ਕੋਂਨਸੈਂਟਰੇਟ ਪਾਵਰ ਵੱਧਦੀ ਐ, ਔਰ ਫਿਰ ਯੇ ਹੋਤਾ ਹੈ ਕਿ, ਕਈ ਵਾਰ ਕਿ ਕੁੱਛ ਦੇਰ ਹਮ ਕਿਤਾਬ ਪੜਤੇ ਹੋ, ਤੋ ਹਮਾਰੀ ਇਕ ਅੱਛੀ ਆਦਤ ਬਨ ਜਾਤੀ ਹੈ ਵੋ ਹਮਾਰੀ, ਵਧੀਆ ਮਨ ਲੱਗਦਾ ਹੈ ਮ
ਕਈ, ਕਈ ਕਹਾਨੀਆਂ ਇੰਨੀਆਂ ਵਧੀਆ ਹੁੰਦੀਆਂ ਹੈ, ਜਿਹਨਾਂ ਆਪਣਾ ਦਿਲਚਸਪ ਤਾਂਈ ਤਾ ਵੱਧਦਾ ਹੈ ਕਿਉਂਕਿ ਆਪਾਂ ਨਾ, ਉਹਨੂੰ ਜਦੋਂ ਉਹਨੂੰ ਛੱਡਣ ਨੂੰ ਵੀ ਦਿਲ ਨੀ ਕਰਦਾ। ਨਹੀਂ, ਅੱਜ ਤਾਂ ਮੈਂ ਪੂਰੀ ਕਰਕੇ ਹੀ, ਦਮ ਲਵਾਂਗੀ ਕਹਿੰਦੇ ਹੈ। ਉਹ ਕਈ-ਕਈ ਹਾਂ
ਕਈ ਵਾਰ ਹੁੰਦੇ ਦੇਖੋ, ਸਕੂਲ ਦੀ ਕਿਤਾਬਾਂ ਆਪਾਂ ਪੜ੍ਹਦੇ ਹਾਂ, ਉਹ ਵੀ ਪੜ੍ਹਦੇ ਹਾਂ, ਆਪਾਂ ਪੜ੍ਹਾਈ ਕਰਦੇ ਹਾਂ ਉਹ ਸਾ, ਮਤਲਬ ਆਪਾ ਬੁੱਢੇ ਵੀ ਹੋ ਜਾਈਏ, ਯਾ ਕੁੱਛ ਵੀ ਹੋ ਜਾਏ ਤਾਂ ਆਪਾਂ ਨੂੰ, ਆਪਾਂ ਪੜ੍ਹੇ ਲਿਖੇ ਹਾਂ। ਆਪਾਂ ਕਿਤਾਬਾਂ ਨਾਲ ਪੜ੍ਹੇ ਵੀਂ ਆਂ, ਤਾਂ ਉਹ ਸਾਡੇ ਕਦੇ ਵੀ, ਕਿਸੇ ਟਾਈਮ ਵੀ, ਸਾਨੂੰ ਕੰਮ ਆਂਦੀ ਆ, ਤਾਂ ਆਪਾਂ ਦੱਸ ਸਕ ਸਕਦੇ ਆਂ, ਆਪਾਂ ਪੜ੍ਹ, ਪੜ੍ਹੇ, ਪੜ੍ਹੇ-ਲਿਖੇ ਹਾਂ ਕਿਤਾਬਾਂ ਨਾਲ ਤਾਂ ਵਧੀਆ ਲੱਗਦਾ ਸਗੋਂ, ਇਨਸਾਨ ਨੂੰ ਮਤਲਬ ਇੱਕ ਵਧੀਆ ਸਾਡਾ ਭਵੀਸ਼ਯ ਵੀ ਬਣ ਜਾਂਦਾ।
ਸਹੀ ਗੱਲ ਹੈ, ਬਿਲਕੁਲ, ਬਿਲਕੁਲ ਸਹੀ ਗੱਲ ਐ ਬਸ ਫਿਲਮਾਂ ਇਹ ਹੈ ਕਿ, ਤੁਹਾਨੂੰ ਕਹਾਣੀਆਂ ਜਿਹੜੀਆਂ ਹੁੰਦੀਆਂ ਤਸਵੀਰਾਂ ਰਾਹੀ ਜੇ ਆਵਾਜ਼ਾਂ ਰਹੀ, ਆਪਣੇ ਕੰਨਾਂ'ਚ ਜਾਂਦੀਆਂ ਐ। ਉਹ ਆਪਾਂ ਨੂੰ ਪੜ੍ਹਨ ਤੇ ਜਾਂਦੀਆਂ ਨੇ, ਦਿਮਾਗ ਰਾਹੀਂ ਜਾਂਦੀਆਂ ਨੇ, ਆਪਾਂ ਪੜ੍ਹਦੇ ਹਾਂ, ਤੇ ਉਹ ਓਹਦਾਂ ਦੀ ਫਿਲਮਾਂ ਜਿਹੜੀਆਂ ਹੁੰਦੀਆਂ, ਉਹ ਤਸਵੀਰਾਂ ਰਾਹੀ ਜਾਂਦੀਆਂ ਨੇ, ਤੇ ਅਵਾਜ਼ਾ ਜਾਂਦੀਆਂ ਨੇ।
ਬਿਲਕੁਲ ਕਈ ਵਾਰ ਦੇਖੋ ਮੂਵੀ ਵੇਖਦੇ, ਕਿੰਨਾ ਸਾਊਂਡ ਤੇਜ਼ ਹੁੰਦਾ ਉਹਦੇ ਨਾਲ ਵੀ ਸਾਨੂੰ ਘਬਰਾਹਟ ਵਗ਼ੈਰਾ ਹੋਣ ਲੱਗ ਜਾਂਦੀ ਆ ਗੀ।
ਹਾਂ, ਹਾਂਜੀ, ਬਿਲਕੁਲ।
ਹੈਨਾ ਕਿਤਾਬਾਂ ਨਾਲ ਤਾਂ ਚਲੋ ਸਧੂ, ਐ ਹੁੰਦਾ ਹੈ ਕਿ ਚਲੋ ਆਪਾ ਅਰਾਮ ਨਾਲ ਸ਼ਾਂਤੀ ਨਾਲ ਬਹਿਕੇ ਪੜ੍ਹਦੇ ਹਾਂ, ਉਹਦੇ ਨਾਲ ਹੀ ਸਿਰਫ ਮਤਲਬ ਉਹ ਹੋਰ ਕੋਈ ਸ਼ੋਰ-ਸ਼ਰਾਬਾ ਵੀ ਨਹੀਂ ਹੁੰਦਾ, ਸਾਡੇ ਨੇੜੇ-ਤੇੜੇ। ਤਾ‌ ਸਾਡਾ ਧਿਆਨ ਥੋੜ੍ਹਾ ਜਿਆਦਾ ਜਾਂਦਾ ਹੈ ਕਿਤਾਬ
ਚਲੋ, ਤੁਹਾਡੇ ਨਾਲ ਗੱਲ
ਚਲੋ ਵਧੀਆ, ਮੈਨੂੰ ਬੀ ਬਹੋ ਵਧੀਆ ਲੱਗਿਆ ਜੀ। ਸਤਿ ਸ਼੍ਰੀ ਅਕਾਲ।